ਸ਼ਾਸਰੀ ਕਾਲ ਜੀ।
ਹਾਂਜੀ, ਸ਼ਾਸਰੀ ਕਾਲ।
ਹੋਰ ਸੁਣਾਓ।
ਹੋਰ ਸਭ ਵਧੀਆ, ਤੁਸੀਂ ਕਿ ਬਸ ਬੈਠੇ ਸੀਗੇ, ਤੁਸੀਂ ਕਿੱਥੋਂ
ਸ਼ਿਆਰਪੁਰ ਤੋਂ ਈ
ਅੱਛਾ ਅੱਛਾ, ਅਰੇ ਇੱਕ ਅ, ਚਲੋ ਠੀਕ ਐ, ਹੋਰ ਸੁਣਾਓ।
ਹੋਰ ਠੀਕ ਐ ਤੁਸੀਂ ਦੱਸੋ।
ਵਧੀਆ ਜੀ ਵਧੀਆ।
ਹਮ
ਹੁਨੇ ਆਪਾਂ ਮੁਰਾਦਾਬਾਦ ਤੋਂ, ਮੈਨੂੰ ਹੁਨੇ ਮਤਲਬ ਐਸਾ ਸੀਗਾ ਸਾਡੇ ਰਿਲੇਟਿਵ ਜਿਹੜੇ ਸੀਗੇ ਉਹਨਾਂ ਦੇ ਨਾਲ ਗੱਲ ਹੋ ਰੀ ਸੀ ਨਾ ਤੇ ਉਹ ਕਹਿ ਰਹੇ ਸੀ ਹਾਂਜੀ ਹਾਂਜੀ ਉਹ ਕਾਲ ਕਰਨ ਲਈ ਕਹਿ ਰਹੇ ਸੀ ਕਿ ਉਹ ਤੇ ਸ਼ਾਇਦ ਤੁਸੀਂ ਬੀਜੀ ਸੀਗੇ ਨਾ ਉਸ ਟਾਈਮ 'ਤੇ
ਹਾਂਜੀ ਹਾਂਜੀ ਬੀਜੀ ਸੀ ਮੈਂ।
ਅੱਛਾ!
ਉਹ ਸਲੂਨ ਤੇ ਹੋਈਦਾ ਨਾ ਫੇਰ ਕੰਮ ਆ ਗਿਆ ਸੀਗਾ ਤੇ ਪਤਾ ਨੀ ਨਾ ਹੁੰਦਾ ਕਿਹੜੇ ਵੇਲੇ
ਨਹੀਂ ਨਹੀਂ ਉਹ ਥੋਡੀ ਗੱਲ ਸਹੀ ਹੈ ਐਸਾ ਨਾ ਇੱਕ ਪਰਸਨ ਨੂੰ ਪਤਾ ਨੀ ਦੁਬਾਰਾ ਕਰਦੇ ਨੇ ਯਾ ਨਈ ਕਰਦੇ
ਅੱਛਾ ਜੀ।
ਹਾਂਜੀ ਹਾਂਜੀ ਐਸਾ ਸੀ ਮਤਲਬ ਚਾਚੀ ਦੀ ਬੇਟੀ ਸੀਗੀ, ਉਹ ਕਹਿੰਦੇ ਮੈਂ ਕਰਦੀ ਆਂ ਕੋਲ ਉਹਨਾਂ ਨਾਲ ਗੱਲ ਹੋ ਰੀ ਸੀ। ਕਹਿੰਦੀ ਮੈਨੂੰ ਮੈਸਿਜ ਤੋਂ ਬਿਨਾਂ ਕੋਲ ਨਹੀਂ ਹੁੰਦੀ ਤੁਸੀਂ ਮੈਸਿਜ ਕਰੋ। ਫੇਰ ਉਹਨਾਂ ਨੂੰ ਕੋਈ ਮੈਸਿਜ ਕੀਤਾ ਤਾਂ ਗੱਲ ਹੋਈ, ਜੀ ਜੀ ਹੋਰ ਸੁਣਾਓ। ਸੈਲੂਨ ਕਿੱਦਾਂ ਚੱਲਦਾ ਤੁਹਾਡਾ।
ਹਾਂਜੀ ਹਾਂਜੀ ਬਸ ਵਧੀਆ ਚੱਲੀ ਜਾਂਦਾ।
ਚੱਲ ਵਧੀਆ ਹੀ ਚਾਹੀਦਾ ਜੀ ਹੋਰ ਕੀ, ਹੋਰ ਕਿਤੇ ਘੁੰਮਣ ਨੀ ਗਏ ਕਿਤੇ ਹਿਲ ਸਟੇਸ਼ਨ ਵਗੈਰਾ 'ਤੇ
ਨਹੀਂ ਅਹ ਫਿਲਹਾਲ ਤਾਂ ਨਹੀਂ ਗਏ ਕਿਉਂਕਿ ਇਧਰ ਸੈਲੂਨ ਤੇ ਹੁੰਦੇ ਆ ਨਾ ਫਿਰ ਘਰੇ ਜਿੰਦਾਂ ਭਾਬੀ ਜੀ ਹੁਣੀ ਹੁੰਦੇ ਆ ਉਹ ਗਏ ਸੀ ਘੁੰਮਣ। ਛੁੱਟੀਆਂ ਸੀਗੀਆਂ।
ਅੱਛਾ ਅੱਛਾ।
ਹਾਂਜੀ ਤੇ ਉਹ ਏਦਾਂ ਗੁਰਦੁਆਰਾ ਸਾਹਿਬ ਗੇ ਸੀ ਨਾ ਇੱਧਰ। ਹਾਂਜੀ ਹਾਂਜੀ। ਇੱਦਾ ਜਾਂਦੇ ਰਹਿੰਦੇ ਆਂ। ਫ ਮੇਰਾ ਏਦਾਂ ਔਖਾ ਹੋ ਜਾਂਦੈ ਇੱਧਰ ਕੰਮ ਤੋਂ।
ਅੱਛਾ ਅੱਛਾ।
ਹਾਂਜੀ ਕਿਉਂਕਿ ਫੇਰ ਪਤ ਪਤਾ ਨੀ ਨਾ ਹੁੰਦਾ ਕਿਸੇ ਵੇਲੇ ਕੰਮ ਜਾਦਾ ਆ ਜਾਂਦਾ ਤਾਂ ਥੋੜ੍ਹਾ ਆ ਜਾਂਦਾ। ਫੇਰ ਸਟਾਫ ਵੀ ਉਨਾਂ ਹੀ ਐ, ਸਵੇਰ ਨੂੰ ਆਪਾਂ ਦੋ ਜਾਣੇ ਹੁੰਦੇ, ਸ਼ਾਮ ਨੂੰ ਦੋ ਜਾਣੇ ਹੁੰਦੇ ਆ। ਫਿਰ ਏਦਾਂ ਇਕੱਲੇ ਬੰਦੇ ਤੋਂ ਨੀ ਨਾ ਸਾਂਭ ਹੁੰਦਾ।
ਅੱਛਾ ਅੱਛਾ ਸਾਡੇ ਅ ਅ, ਸਾਡੇ ਤਾਂ ਇੱਧਰ ਮਤਲਬ ਆਪਾਂ ਜਗਾਧਰੀ ਗਏ ਸੀ ਬਸ ਘੁੰਮਣ ਉੱਥੇ ਬੁੜ ਬੁੜੀਆ ਸਾਹਿਬ ਗੁਰਦੁਆਰਾ ਉਹੀ ਅੱਛਾ ਲੱਗਦੈ ਸਾਨੂੰ। ਜ਼ਿਆਦਾਤਰ ਉੱਥੇ ਈ ਐ ਫਿਰ ਨਾਡਾ ਸਾਹਿਬ ਗੁਰਦੁਆਰਾ ਉੱਧਰ ਚੰਡੀਗੜ੍ਹ ਲਾਗੇ
ਅੱਛਾ ਜੀ
ਹਾਂ! ਨਾਡਾ ਸਾਹਿਬ ਏ, ਪੰਜੋਕੜਾ ਗੁਰਦੁਆਰਾ ਅੰਬਾਲੇ ਵਿੱਚ ਉਹ ਬੜਾ ਅੱਛਾ ਗੁਰਦੁਆਰਾ ਦੇਖਣ ਵਾਲਾ, ਹਾਂਜੀ। ਓ ਜੇੜਾ ਪੰਜੋ ਪੰਜੋਕ ਹਾਂਜੀ ਪੰਜੋਕੜਾ ਸਾਹਿਬ ਜੇੜਾ ਗੁਰਦੁਆਰਾ ਐ ਨਾ ਜੀ ਓ ਉੱਥੇ ਬੜੀ ਮਾਨ ਦਾ ਜੇੜੇ ਬੱਚੇ ਬੋਲ ਨੀ ਪਾਂਦੇ ਨਾ 'ਤੇ ਉੱਥੇ ਸੋਵਰ ਦਾ ਜਲ ਛਕਦੇ ਨੇ ਉਨਾਂ ਦੀ ਮਤਲਬ ਵਾਜ਼ ਵਗੈਰਾ ਆ ਜਾਂਦੀ ਐ।
ਠੀਕ ਐ ਜੀ।
ਹਾਂਜੀ-ਹਾਂਜੀ।
ਬੋਤ ਵਧੀਆ ਅ
ਬਣਦਾ ਪਿਆ ਪਲੈਨ ਏਧਰ ਬਾਲ ਨਾਥ ਦੀ ਜਗਾ ਐ ਨਾ ਮੰਦਰ।
ਹਨ ਹਾਂਜੀ।
ਸਾਈਡ ਜਾਂਦਾ
ਹਾਂਜੀ-ਹਾਂਜੀ, ਬਾਬਾ ਬਾਲਕ ਨਾਥ ਜੀ ਓ ਗੁਰੂ ਨਾਨਕ ਦੇਵ ਜੀ ਦੇ ਲਗ ਮਾਸੀ ਦੇ ਬੇਟੇ ਨੇ ਸ਼ੈਦ ਨਾ, ਹਾਂ। ਬ ਸ਼੍ਰੀ ਚੰਦ ਜੀ ਓ ਬਾਬਾ ਸ਼੍ਰੀ ਚੰਦ ਜੀ, ਬਾਬਾ ਬਾਲਕ ਨਾਥ ਜੀ ਸਭ ਸਾਰੇ ਇੱਕੋ ਈ ਨੇ। ਅਸੀਂ ਵੈਸੇ ਉਨਾਂ ਨੂੰ ਜੇੜੇ ਹੈਗੇ ਨਾ ਕੀ ਕੈਂਦੇ ਨੇ ਓ ਬਾਬਾ ਲਾਲ ਦਿਆਲ ਜੀ ਉਨਾਂ ਨੂੰ ਵੀ ਮੰਨਦੇ ਆ। ਬਾਬਾ ਲਾਲ ਦਿਆਲ ਜੀ ਏ ਨਾ ਉਨਾਂ ਨੂੰ ਵੀ ਅਸੀਂ ਮੰਨਦੇ ਆ।
ਹੈਲੋ
ਨਈ ਸਾਡੇ ਤਾਂ ਸ਼ੁਰੂ ਤੋਂ ਐਧਰ ਈ ਜਾਂਦੇ ਆ ਬਾਨਾ ਜੀ ਵੱਲ ਨਾ।
ਅੱਛਾ-ਅੱਛਾ।
ਜਾਂਦੇ, ਹਾਂਜੀ।
ਹਾਂ ਨਈ ਬਾਲਕ ਨਾਥ ਬਾਬਾ ਜੀ ਦੇ ਵੀ ਮਾਨਤਾ ਬੋਤ ਅੱਛੀ ਐ ਜੀ ਬੋਤ ਵਧੀਆ ਗੁਰ ਓ ਐ ਜੀ, ਥਾਨ ਬੋਤ ਵਧੀਆ ਉਨਾਂ ਦਾ ਵੀ।
ਦਿਲ ਲੱਗਦਾ ਜਾ ਕੇ ਹੁਣ ਦਿਲ ਨੀ ਕਰਦਾ ਪਿਆ ਉਥੇ ਜਾਣ।
ਕਵੀ ਥਲਦੀ ਆ ਨਾ ਪਹਾੜੀ ਜਾ ਇਲਾਕਾ ਥੋੜਾ।
ਹਾਂ ਪਹਾੜੀ ਇਲਾਕੇ 'ਚ ਬਣਿਆ ਦਾ ਓ। 'ਤੇ ਔਰ ਤੁਸੀਂ ਬਟਾਲੇ, ਬਟਾਲੇ ਗਏ ਓ ਕਦੀ ਬਟਾਲੇ?
ਨਈ ਬਟਾਲੇ ਵਾਲੀ ਸਾਈਡ ਨੀ ਗਏ ਅੰਬਰਸਰ ਤੱਕ ਈ ਗਏ ਆ।
ਅੱਛਾ-ਅੱਛਾ ਬਟਾਲੇ ਗੁਰਦੁਆਰਾ ਐ ਉਨਾਂ ਦਾ ਬਪ ਕੰਧ ਸਾਅਬ ਗੁਰਦੁਵਾਰਾ। ਕੰਧ ਸੇਅਬ ਗੁਰਦੁਆਰਾ ਉੱਥੇ ਨਾ ਮਤਲਬ ਐਸਾ ਸੀ
ਹੈਂ ਜੀ।
ਹਾਂਜੀ-ਹਾਂਜੀ।
ਹੈਲੋ, ਉੱਥੇ ਨਾ ਗੁਰਦੁਆਰਾ ਐ ਬੜਾ ਵਧੀਆ ਕੰਧ ਸਾਇਬ ਉੱਥੇ ਗੁਰੂ ਨਾਨਕ ਦੇਵ ਜੀ ਦਾ ਵੇਆ, ਗੁਰੂ ਨਾਨਕ ਦੇਵ ਜੀ ਦਾ ਵੇਆ ਕਰਦੇ ਨੇ ਏਸ ਤਰਾਂ ਸੱਚੀ ਮੁੱਚੀ 'ਚ।
ਅੱਛਾ ਜੀ।
ਹੈਲੋ, ਹਾਂਜੀ-ਹਾਂਜੀ ਸੱਚੀ ਮੁੱ ਚੀ ਉੱਥੇ ਨਾ, ਹਾਂ ਮੇਰੇ 'ਤੇ ਮ ਨਾਨਕੇ ਨੇ ਨਾ ਉਥੇ ਸ ਸੌਰੇ ਪਰਿਵਾਰ ਚੋਂ।
ਅੱਛਾ ਜੀ ਠੀਕ ਆ‌।
ਉਥੇ
ਅੱਛਾ।
ਅਤੇ ਉੱਥੇ ਕਾਨ ਸਾਹਿਬ ਗੁਰਦੁਆਰਾ ਹੈ ਨਾ, ਉੱਥੇ ਗੁਰੂ ਨਾਨਕ ਦੇਵ ਜੀ ਦਾ ਉੱਥੇ ਵਿਆਹ ਕਰਦੇ ਨੇ ਮਤਲਬ, ਇੰਨਾ ਸੋਹਣਾ ਵਿਆਹ ਕਰਦੇ ਨੇ ਸੱਚੀ- ਮੁੱਚੀ ਮਤਲਬ ਗੁਣਾ ਵਾਲਾ ਤਲਦੀਆਂ ਜਨਾਨੀਆਂ। ਉੱਥੇ ਗੁਰਦੁਆਰੇ ਚ, ਗੀਤ ਗਾਦੀਆਂ ਨੇ ਸਾਰੀ ਰਸ ਮਾ ਕਰਦੀਆਂ। ਉਸ ਗੁਰਦੁਆਰੇ ਚ ਬਾਬਾ ਜੀ ਦੀਆਂ ਹਨ ਜੀ ਤੇ ਉੱਥੇ ਮਤਲਬ ਮਿੱਟੀ ਸੀ। ਲੱਗੀ ਨਹੀਂ ਬਾਬਾ ਜੀ
ਇਹ ਵਾਜ਼
ਹੇਂ
ਮੈਂ ਕਿਹਾ ਜਿੱਦਾਂ ਪਹਿਲਾਂ ਕਰਦੇ ਸੀਗੇ। ਮੈਂ ਕਿਹਾ, ਦੇਖਲੋ ਅੱਜ ਵੀ ਇੰਨੀ ਮਾਨਤਾ ਉੱਥੇ ਕਿ ਸਾਰੇ
ਹਾਂ-ਹਾਂ। ਉੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਉਸ ਗੁਰਦੁਆਰੇ ਚ, ਤੇ ਉਹ ਅੱਜ ਵੀ ਗੁਰਦੁਆਰੇ ਚ, ਓਦਾਂ ਹੀ ਵਿਆਹ ਕਰਦੇ ਨੇ, ਉੱਦਾਂ ਹੀ ਗੀਤ ਗਾਦੇ ਨੇ। ਓਦਾਂ ਹੀ ਬਰਾਤ ਚੜ੍ਹਦੀ ਏ ਓਦਾਂ ਹੀ ਮਤਲਬ ਗੁਨੇ ਵਾਲੇ ਤਲੇ ਜਾਂਦੇ ਨੇ। ਉੱਦਾਂ ਹੀ ਸਭ ਕੰਮ ਹੁੰਦਾ। ਗੀਤ ਗਾਏ ਜਾਂਦੇ ਨੇ। ਮਤਲਬ ਇੱਕ ਹਫਤਾ ਪਹਿਲੇ ਨਾ ਰੌਣਕ ਸਟਾਰਟ ਹੋ ਜਾਂਦੀ ਹੈ। ਗੁਰਦੁਆਰੇ ਵਿੱਚ
ਅੱਛਾ ਜੀ।
ਕਿੰਨੇ ਹਾਂਜੀ ਕਿੰਨੇ ਪੱਲੇ ਕਿੰਨੇ ਕੁੂਨੇ ਤੱਲੇ ਜਾਂਦੇ ਨੇ। ਉੱਥੇ
ਠੀਕ ਹੈ। ਜੀ
ਹਾਂਜੀ-ਹਾਂਜੀ ਬਹੁਤ ਵਧੀਆ ਗੁਰਦੁਆਰਾ ਜੀ।
ਵਧੀਆ ਲੱਗਦਾ ਹੋਣਾ ਜਾ ਕੇ ਨਾ ਉੱਥੇ
ਹਾਂਜੀ-ਹਾਂਜੀ, ਉਹ ਤਾਂ ਸ਼ਹਿਰ ਵੀ ਬਹੁਤ ਸੋਹਣਾ ਹੈ। ਜੀ ਪਹਿਲਾਂ ਇੱਥੋਂ ਬਿਆਸ ਜਾਈਦਾ। ਵਿਆਸ ਉੱਤਰੀ ਦਾ ਸਟੇਸ਼ਨ ਤੋਂ ਅਤੇ ਉੱਥੋਂ ਫਿਰ ਅਸੀਂ ਬੱਸ ਫੜਨੇ ਆ। ਬਟਾਲੇ ਦੀ
ਠੀਕ ਹੈ, ਜੀ ਉਦੋਂ ਤੁਸੀਂ ਬਿਆਸ ਵਗੈਰਾ ਜਾਣੇ ਹੋ।
ਬਿਆਸ ਨਹੀਂ ਅਸੀਂ ਜਾਂਦੇ, ਅਸੀਂ ਨਾ, ਬਿਆਸ ਨਹੀਂ ਜਾਂਦੇ। ਅਸੀਂ-ਅਸੀਂ ਜਾਂਦੇ ਹਾਂ। ਸਿਰਫ ਬਟਾਲੇ ਜਾਣਾ ਹੁੰਦਾ ਨਾ। ਤ ਬੱਸ, ਬਟਾਲੇ ਲਈ ਸਾਨੂੰ ਬਿਆਸ ਤੋਂ ਉਤਰ ਕੇ ਮਿਲਦੀ ਹੈ।
ਠੀਕ ਹੈ ਜੀ।
ਬਿਆਸ ਦੇ ਸਟੇਸ਼ਨ ਤੇ ਉੱਤਰ ਕੇ ਮਿਲਦੀ ਆ। ਬੱਸ
ਅੱਛਾ।
ਹਾਂਜੀ।
ਠੀਕ।
ਹ।
ਸਾਡੇ ਘਰ ਦੇ ਵੀ ਆਪਾਂ ਜਿੱਦਾਂ ਨਾ ਬਿਆਸ ਤੱਕ ਹੀ ਚਾਹੀਦਾ। ਆਪਾਂ ਜਿੱਦਾਂ ਬਿਆਸ ਵੀ ਜਾਂਦੇ ਹਾਂ ਨਾ। ਆਪਾਂ ਤੇ ਹੁਣ ਤਾਂ ਓਦਾਂ ਚਲੋ। ਕਾਫੀ ਟਾਈਮ ਹੋ ਗਿਆ ਸਾਲ, ਦੋ ਸਾਲ ਹੋ ਗਏ। ਸਾਨੂੰ ਗਈਆ ਨੂੰ ਤੇ, ਵਧੀਆ ਲੱਗਦਾ। ਉੱਥੇ ਜਾ ਕੇ ਵੀ ਨਾ ਸਤਸੰਗ ਜਦੋਂ ਹੁੰਦਾ ਹੈ ਨਾ, ਬਾਬਾ ਜੀ ਦਾ
ਹਾਂਜੀ-ਹਾਂਜੀ।
ਵਧੀਆ ਲੱਗਦਾ ਜਾ ਕੇ, ਉੱਥੇ ਵੀ
ਹਾਂਜੀ, ਇਹ ਤਾਂ ਹੈਗੀ ਹੈ। ਹੋਰ ਤੁਹਾਡੇ ਉੱਧਰ ਹੁਸ਼ਿਆਰਪੁਰ ਕਿਹੜਾ ਗੁਰਦੁਆਰਾ ਫੇਮਸ ਹੈ।
ਸਾਡੇ ਇੱਧਰ ਹਰੀਆਂ ਵੇਲਾ ਹੋ ਗਿਆ।
ਅੱਛਾ, ਹਰੀਆਂ ਵੇਲਾ ਹਾਂ। ਭੂਆ ਜਾਂਦੇ ਨੇ ਨਾ ਦੱਸਦੇ ਨੇ, ਉਹਨਾ ਦੀ ਬੇਟੀ ਦੀ ਸ਼ਾਦੀ ਹੋਈ ਸੀ ਨਾ। ਦੋ ਥ ਦੁਕਾਨ ਲੈ ਗਏ ਸੀ। ਉਦੋਂ ਦੇਖਿਆ ਸੀ। ਉਹ ਗੁਰਦੁਆਰਾ ਜੀ ਹਾਂਜੀ।
ਅੱਛਾ -ਅੱਛਾ, ਹਾਂਜੀ ਇੱਧਰ ਵਿਸਾਖੀ ਵੀ ਲੱਗਦੀ ਆ। ਨਾ ਉੱਧਰ ਤੇ ਵਧੀਆ। ਮਤਲਬ ਕਿ ਸਾਰੇ ਜਾਂਦੇ ਆ। ਉੱਧਰ
ਸਾਡੀ ਭੂਆ ਦੀ ਕੁੜੀ ਵਿਆਹੀ ਗਈ ਸੀ ਨਾ ਜੰਮੂ, ਮਮਤਾ, ਸਿੰਮੀ ਤੇ ਉਹ ਉੱਥੇ ਉਹਨਾਂ ਨੇ ਮਤਲਬ ਮੱਥਾ ਟਿਕਾਇਆ ਸੀਗਾ ਕੁੜੀਆਂ ਨੇ ਦੋਨਾਂ ਨੂੰ, ਇੱਕ ਕੁੜੀ
ਹੈਗੀ ਇਹਨੂੰ ਵੀ ਬਹੁਤ ਮਾਨਤਾ ਹੈ।
ਹਾਂ ਇੱਕ ਕੁੜੀ ਉਹਨਾਂ ਨੇ ਜਗਾਧਰੀ ਵਿਆਹੀ ਹੋਈ, ਤੇ ਹਾਂ ਇੱਕ ਵਿਆਹੀ ਆ ਜੰਮੂ।
ਠੀਕ ਹੈ ਜੀ।
ਜੰਮੂ ਵੀ ਕਹਿੰਦੇ ਬਹੁਤ ਸੋਹਣਾ ਸ਼ਹਿਰ ਹੈ ਜੀ।
ਹਾਂਜੀ-ਹਾਂਜੀ, ਠੰਡਾ ਇਲਾਕਾ ਥੋੜਾ, ਜੰਮੂ ਵੀ, ਹਾਂਜੀ ਆਪਾਂ ਵੀ ਆਪਾਂ ਵੀ ਇੱਕ ਵਾਰੀ ਗਏ ਸੀਗੇ, ਤੇ ਮੁੜ ਕੇ ਫਿਰ ਜਾ ਹੀ ਨਹੀ ਹੋਇਆ ਹੋਗੇ ਚਾਰ ਪੰਜ ਸਾਲ ਗਿਆ ਨੂੰ ਸਾਨੂੰ, ਵਧੀਆ। ਏਰੀਆ ਉਧਰਲਾ ਵੀ ਹਾਂਜੀ ਘੁੰਮਣ ਫਿਰਨ, ਹਾਂਜੀ। ਅੱਛਾ ਜੀ।
ਮਤਲਬ ਮੈਂ, ਮੈਂ ਨਹੀਂ ਗਈ ਜ਼ਰੂਰ ਸੁਣਿਆ ਜ਼ਰੂਰ ਹੈ ਸੋਰੀ ਗਲਤੀ ਨਾਲ ਬੋਲਤਾ ਮੈਂ ਅੱਜ ਤੱਕ ਨਹੀਂ ਦੇਖਿਆ ਜੰਮੂ ਸ਼ਹਿਰ ਕੈਸਾ ਹੈ।
ਅੱਛਾ, ਚਲੋ ਕੋਈ ਨੀ ਘੁੰਮਿਆ ਆਇਓ ਕਿਸੇ ਦਿਨ ਟਾਈਮ ਕੱਢ ਕੇ।
ਆਹੋ ਉਹ ਦੀ ਭੂਆ ਦੀ ਕੁੜੀ ਵਿਆਹ ਈਆ ਹੈ ਨਾ ਬਹੁਤ ਕਾੱਲ ਕਰਦੀਆਂ ਕਿ ਆਹਓ ਤੁਸੀਂ ਇੱਥੇ ਸਾਡੇ ਕੋਲ ਆਓ ਦੋ ਚਾਰ ਦਿਨ ਲੈ ਕੇ ਜਾਓ, ਤੁਹਾਨੂੰ ਇੱਥੇ ਝੀਲ ਦਿਖਾਵਾਂਗੇ, ਇਹ ਚੀਜ਼ ਦਿਖਾਵਾਂਗੇ।
ਚਲੋ ਤੁਹਾਡੇ ਕੋਲ ਤਾਂ ਬਹਾਨਾ ਹੈਗਾ ਆ ਜਾਣ ਦਾ ਤੁਹਾਨੂੰ ਸਦਦੇ ਪਏ ਆ, ਤੁਸੀ ਫੇਰ ਨੀ ਜਾਂਦੇ।
ਹਾਂਜੀ, ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ ਜ ਹਾਂ ਉਹ ਤਾਂ ਹੈ ਹੀ ਹੈ।
ਹਾਂਜੀ, ਦੇਖੋ ਬਹਾਨੇ ਨਾਲ ਹੀ ਜਾ ਹੁੰਦਾ ਓਦਾਂ ਕਿੱਥੋਂ ਨਿਕਲ ਹੁੰਦਾ ਘਰਾਂ ਚੋ।
ਓਦਾਂ ਨੀ ਹਾਂਜੀ ਓਦਾਂ ਨੀ ਨਿਕਲ
ਘਰਾਂ ਦੇ ਕੰਮ ਹੀ ਨਹੀ ਮੁੱਕਦੇ ਪਹਿਲਾਂ ਤਾਂ
ਹਾਂ ਉਹ ਤਾਂ ਹੈ ਹੀ ਹੈ।
ਹਾਂ ਹੁਣ ਤੁਹਾਨੂੰ ਸਾਦੇ ਪਏ ਤਾਂ ਤੁਸੀਂ ਜਾਇਓ ਤੁਹਾਨੂੰ ਬਹਾਨਾ ਤਾਂ ਹੈਗਾ ਨਾ। ਹਾਂ ਬੁਲਾਦੇ ਪਏ ਆ, ਹਾਂਜੀ।
ਹੁਣ ਛੁੱਟੀਆਂ ਪੈਣਗੀਆਂ ਨਾ ਬੱਚਿਆਂ ਦੀ ਫਿਰ ਜਾਵਾਂਗੇ ਜੰਮੂ ਤੇ ਫਿਰ ਸ਼੍ਰੀ ਨਗਰ ਵਗੈਰਾ ਨਾ ਸਭ ਦੇਖ
ਹਾਂਜੀ-ਹਾਂਜੀ, ਅੱਛਾ ਜੀ।
ਕਹਿੰਦੇ ਉੱਧਰ ਕਸ਼ਮੀਰ ਵੀ ਹੈ ਬਹੁਤ ਅੱਛਾ ਹੈ ਮਤਲਬ ਸੁਣਿਆ ਨਾ ਤੇ ਸੁਣ ਕੇ ਦਿਲ ਕਰਦਾ ਏ। ਹੋ ਕੇ ਆਓ।
ਏਰੀਆ ਬਹੁਤ ਵਧੀਆ ਉਧਰਲਾ।
ਤੇ ਨਾਲੇ ਉੱਥੇ ਨਾ ਜੰਮੂ ਚ ਉਹ ਵੀ ਹੈ ਵੈਸ਼ਨੋ ਦਰਬਾਰ ਬਹੁਤ ਅੱਛਾ।
ਹਾਂਜੀ।
ਵੈਸ਼ਨੋ ਦਰਬਾਰ ਵੀ ਹੈ।
ਹਾਂ ਇੱਧਰ ਚੀ ਦੇਖਣ ਨੂੰ ਚਲੋ ਓਦਾਂ ਹੀ ਬੜਾ ਦਿਲ ਕਰਦਾ ਜਾਣ ਨੂੰ ਨਾ ਕਿ ਹਾਂ ਦੇਖੀਏ ਵੀ ਕੀ ਹੈ ਕਿੱਦਾਂ
ਹਾਂ ਉਹ ਤਾਂ ਹੈ ਹੀ ਨਾਲੇ ਜਿਹੜੀ ਜਗ੍ਹਾ ਦੀ ਮਾਨਤਾ ਉਹ ਜ਼ਿਆਦਾ ਹੋਵੇ ਉੱਥੇ ਤਾਂ ਜਾਣਾ ਵੀ ਚਾਹੀਦਾ ਹੈ।
ਓਕੇ ਹਾਂਜੀ ਉਹ ਤਾਂ ਹੈ ਜਾਣਾ ਵੀ ਚਾਹੀਦਾ।
ਵੈਸ਼ਨੂੰ ਦਰਬਾਰ ਵੀ ਕਹਿੰਦੇ ਪਹਾੜਾ ਦੇ ਵਿੱਚ ਮੰਦਰ ਬਣਿਆ ਵਾ ਬਹੁਤ ਵਧੀਆ।
ਹਾਂਜੀ-ਹਾਂਜੀ, ਉਹ ਵੀ ਏਦਾਂ ਹੀ ਆ ਇੱਧਰ, ਚਲੋ। ਕਦੀ ਆਪਾਂ ਗਏ ਤਾਂ ਹੈਨੀ ਆ।
ਸੁਨੇਆ ਈ ਆ।
ਅਸੀਂ ਆਪ ਨੀ ਕਦੀ ਗਏ ਪਰ ਓਨਾਂ ਨੇ ਪੂਰਾ ਪਲੈਨ ਬਨਾਏਆ ਇਸ ਵਾਰ ਬੱਚੇਆਂ ਦੀ
ਹਾਂਜੀ-ਹਾਂਜੀ, ਹਾਂ ਓ ਤਾਂ ਹੈ ਨਾਲ਼ੇ ਬੱਚੇਆਂ ਦਾ ਵੀ ਥੋ ਥੋੜਾ ਦਿਲ ਨਾ ਲੱਗ ਜਾਂਦਾ ਗਾ, ਏਦਾਂ ਦੀ ਜਗਾ ਤੇ ਜਾ ਕੇ।
ਹਾਂਜੀ-ਹਾਂਜੀ ਹਜ਼ੂਰ ਸੈਬ ਦਾ ਦੇਖੇਆ ਦਾ ਜੀ।
ਅੱਛਾ ਜੀ ਹਜ਼ੂਰ ਸਾਬ
ਹਜ਼ੂਰ ਸੈਬ ਤੇ ਗਏ ਦੇ ਆਂ ਜੇੜਾ ਓਦਰ ਪੈਂਦਾ ਨਾ ਨੰਦੇੜ ਸਾਬ। ਓਥੇ ਤੇ ਅਸੀਂ ਓਥੇ ਤੇ ਅਸੀਂ ਹੋ ਆਏ ਤੁਸੀਂ ਹੋ ਆਏ ਹਜ਼ੂਰ ਸਾਇਬ।
ਨਈਂ ਅਸੀਂ ਓ ਵੀ ਨੀ ਗਏ ਓਦਰ ਨੀ ਗਏ ਅਸੀਂ ਏਦਰ ਮਨੀਕਰਨ ਵਾਲੀ ਸਾਈਡ ਗਏ ਹੋਏ ਆਂ।
ਹਾਂਜੀ-ਹਾਂਜੀ-ਹਾਂਜੀ। ਹਾਂਜੀ-ਹਾਂਜੀ ਮਨੀਕਰਨ ਗੁਰਦੁਆਰਾ ਸੁਨੇਆ ਐ ਲੇਕਿਨ
ਹਾਂਜੀ-ਹਾਂਜੀ, ਓਦਰ ਵੀ ਬਹੁ ਵਦੀ ਵਦੀਆ ਨਾ ਜਿੱਦਾਂ ਪਾਨੀ ਵਿੱਚ ਈ ਆਪਨਾ ਸਾਰਾ ਓਹੋ ਜਿੱਦਾਂ ਖਾਨਾ ਬਨੌਂਦੇ ਆ ਓਥੇ।
ਹਾਂ ਓ-ਓ ਤੇ ਦੀ ਮਤਲਬ ਓਸ ਟੈਮ ਦੀ ਚੱਲਦੀ ਆਨਦੀ ਵੀ ਐ ਪ੍ਰਥਾ ਜਦੋਂ ਸਾਡੇ ਮਾਂ ਬਾਪ ਵੀ ਹੈਗੇ ਨੀ ਸੀ ਓਸ ਟੈਮ ਤੇ ਦਾਦੇ ਪੜਦਾਦੇ ਓਨਾਂ ਦੇ ਟਾਈਮ ਤੋਂ ਪ੍ਰਥਾ ਚਲੀ ਆ ਰਈ ਐ ਜੀ ਐ ਵਾਲੀ।
ਹਾਂਜੀ-ਹਾਂਜੀ ਓ ਤਾਂ ਹੈ।
ਮਤਲਬ ਦੇਖੋ ਕਿੰਨਾ ਅੱਛਾ ਲੱਗਦਾ ਜੀ ਕੇ ਮਤਲਬ ਐ ਕੇ ਹੁਨ ਵੀ ਉਸ ਚੀਜ਼ ਨੂੰ ਬਦਲੇਆ ਨੀ ਗੇਆ ਕੇ ਬਾਬਾ ਜੀ ਦਾ ਜੋ ਇਤਹਾਸ ਪੈਲਾਂ ਸੀਗਾ ਓਹੀ ਅੱਜ ਐ।
ਅੱਜ ਆ ਹਾਂਜੀ, ਪਰ ਹੋਨਾ ਵੀ ਏਦਾ ਈ ਚਾਈਦਾ ਆ।
ਜੀ-ਜੀ ਹਾਂਜੀ ਬਿਲਕੁਲ।
ਤਾਂਹੀ ਮਤਲਬ ਕੀ ਨਾ ਹੁਨ ਦੇ ਅਗਲੇ ਏ ਤਾਂ ਬੱਚੇ ਆ ਏਨਾਂ ਨੂੰ ਵੀ ਪਤਾ ਲੱਗੂਗਾ। ਹਾਂਜੀ, ਚਲੋ ਠੀਕ ਆ ਜੀ ਹਾਂਜੀ। ਓਕੇ ਠੀਕ।